ਹੈਲੋ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ।
ਹਾਂਜੀ ਵਧੀਆ। ਤੁਸੀ ਸੁਨਾਓ? ਮੈਂ ਬੈਠਾ ਹੋਏਆ ਸੀ ਦੁਕਾਨ ਤੇ।
ਅੱਛਾ, ਹੋਰ ਮੈਚ ਵਗੈਰਾ ਵੇਖ ਰੇ ਓ?
ਮੈਚ ਕਦੀ ਕਦਾਰ ਦੇਖ ਲੇਨਾ।
ਆ ਆਈ ਪੀ ਐਲ, ਆਈ ਪੀ ਐਲ ਨੀ ਵੇਖੇਆ ਤੁਸੀ ਆਈ ਪੀ ਐਲ ਨੀ ਵੇਖੇਆ।
ਨਾ ਆਈ ਪੀ ਐਲ ਨੀ ਦੇਖੇਆ ਜੀ।
ਆਰ ਸੀ ਬੀ ਜਿੱਤ ਗਈ ਸੀ ਆਈ ਪੀ ਐਲ ਏਸ ਸਾਲ।
ਅੱਛਾ।
ਹਾਂ, ਮੇਰੀ ਤਾਂ ਫੇਵਰੇਟ ਵੈਸੇ ਪੰਜਾਬ ਹੈਗੀ ਏ। ਪਰ ਆਰ ਸੀ ਬੀ ਜਿੱਤ ਮੈਨੂੰ ਬੋਤ ਦੁੱਖ ਹਾਏਆ ਸ, ਤੁਆਡੀ ਕੇੜੀ ਤੁਆਡੀ ਕੇੜੀ ਫੇਵਰੇਟ ਐ?
ਇੰਡੀਆ।
ਆਈ ਪੀ ਐਲ ਦੀ ਟੀਮ ਕੇੜੀ ਫੇਵਰੇਟ ਤੁਆਡੀ?
ਹਾਂਜੀ।
ਤੁਆਡੀ ਕੇੜੀ ਫੇਵਰੇਟ ਟੀਮ ਹੈਗੀ ਏ?
ਇੰਡੀਆ-ਇੰਡੀਆ, ਇੰਡੀਆ।
ਇੰਡੀਆ ਤੇ ਹੈਗੀ ਏ ਤੁਸੀਂ ਲੱਗਦਾ ਆਈ ਪੀ ਐਲ ਵੇਖਦੇ ਨੀ ਹੈਗੇ।
ਹਾਂ, ਮੈਂ ਆਈ ਪੀ ਐਲ। ਇੰਡੀਆ 'ਚ ਤਾਂ ਆਂਉਦੀ ਐ ਨਾ ਪਰ ਮੈਂ ਵੇਖਦਾ ਨੀ ਇਨਾ, ਇੰਨਾ ਨੀ ਵੇਖਦਾ ਦੁਕਾਨ ਤੋਂ ਫ੍ਰੀ ਨੀ ਨਾ ਹੁੰਦਾ ਮੈਂ ਜੀਵੇ।
ਅੱਛਾ ਦੁਕਾਨ ਤੋ ਫ੍ਰੀ ਨੀ ਹੋਂਦੇ, ਕਿਸ ਚੀਜ ਦੀ ਦੁਕਾਨ ਐ ਤੁਆਡੀ?
ਕੱਪੜੇ ਦੀ?
ਅੱਛਾ, ਕੱਪੜੇ ਦੀ ਦੁਕਾਨ ਏ।
ਹਾਂਜੀ ਕੱਪੜੇ ਦੀ ਦੁਕਾਨ ਤੇ ਲੱਗੇਆ, ਲਗੇਆ ਹੋਆ ਨਾ ਮੈਂ ਦੁਕਾਨ ਤੇ ਲੱਗੇਆ ਦਾ ਤਾ ਕਰ ਕੇ।
ਅੱਛਾ, ਹੋ ਲੰਚ ਹੋਯਾ ਕੀ?
ਹਾਂਜੀ।
ਹੋਣ ਲੰਚ ਹੋਯਾ ਕੀ?
ਹਾਂਜੀ।
ਅੱਛਾ ਖਾ ਲੀ ਰੋਟੀ ਫੇਰ?
ਹਾਂਜੀ।
ਅੱਛਾ ਚਲੋ ਵਦੀਆ। ਚਲ ਰੇਆ ਰੋਟੀ ਟਾਈਮ ਸਰ ਖਾਨੀ ਚਾਈਦੀ ਏ ਨਈ ਤੇ ਕਮਜੋਰੀ ਆ ਜਾਣੀ ਏ।
ਹੋਰ ਤੁਸੀਂ ਸੁਣਾਓ, ਤੁਸੀਂ ਠੀਕ ਓ?
ਮੈਂ ਤਾਂ ਵਦੀਆ ਵਾਂ, ਹੋਰ ਸਬ ਠੀਕ ਨੇ ਕਾਰੋਬਾਰ ਤੁਆਡੇ।
ਹਾਂਜੀ-ਹਾਂਜੀ, ਸਬ ਵਦੀਆ।
ਅਅਵਾਜ਼ ਆਰੀ ਪਿੱਛੋਂ ਯਾਰ।
ਹੈਂ, ਪੱਖੇ ਦੀ ਅਵਾਜ਼ ਏ ਪੱਖੇ ਦੀ ਅਵਾਜ਼ ਹੈਗੀ ਏ।
ਅੱਛਾ ਬੜੀ ਵਾਜ ਏ ਪੱਖੇ ਦੀ।
ਐ ਪੱਖਾ ਈ ਐਵੇਂ ਜਾ ਐਵੇ ਜਾ ਈ ਹੈਗਾ ਪੱਖਾ।
ਐਨੀ ਤੇ ਵਾਜ ਕੂਲਰ ਦੀ ਨੀ ਹੁੰਦੀ ਯਾਰ।
ਜਾਦਾ ਤੇਜ ਆਰੀ ਵਾਜ?
ਨਈ-ਨਈ ਮਜਾਕ ਕਾਰ ਰੇਆ ਮੈਂ ਤੇ ਯਾਰ।
ਅੱਛਾ।
ਅੱਛਾ, ਕੱਲ ਗੇ ਸੀ ਬੂੜੀਏ ਸਵੇਰੇ?
ਹੈਂ, ਹਾਂ। ਬੂੜੀਏ ਸੈਬ ਗੇਆ ਸੀ ਮੈਂ। ਬੂੜੀਏ ਸੈਬ ਬੂੜੀਏ ਸੈਬ, ਮੈਂ ਮਤਲਬ ਕਿ ਨਾ ਦੁਕਾਨ ਤੇ ਜਾਂਨਾ ਨਾ ਫੇਰ ਮੈਂ ਮੱਥਾ ਟੇਕ ਕੇ ਆ ਜਾਂਨਾ ਜਲਦੀ ਆਣਾ ਹੁੰਦਾ ਮੈਂ। ਤਾਂ ਕਰਕੇ।
ਤੇ ਲੰਗਰ ਛੱਕ ਕੇ ਨੀ ਆਂਦਾ?
ਲੰਗਰ ਨੀ ਸ਼ੱਕ ਕੇ ਆਂਦਾ ਨਾ ਐਤਕੀ ਨੀ ਸ਼ਕੇਆ ਨਾ, ਜਲਦਬਾਜ਼ੀ ਸੀ ਨਾ ਤਾਂ ਕਰਕੇ ਨੀ ਸ਼ਕੇਆ ਪਾਣੀ ਪੀ ਕੇ ਆ ਗੇਆ ਸੀ ਫੇਰ ਮੈਂ।
ਯਾ ਟੈਮ ਘੰਟੇ ਦਾ ਲੰਚ ਹੋਂਦਾ ਈ ਏ।
ਹਾਂ ਹੁੰਦਾ ਪਰ ਮੇਰੇ ਕੋਲ ਇੰਨਾ ਟਾਈਮ ਨੀ ਨਾ ਸੀ, ਕੇਓਕਿ ਮੈਂ ਅੱਦਾ ਘੰਟਾ ਪੈਲੇ ਘਾਰ ਵੀ ਲਗਾਏਆ ਸੀ। ਤਾਂ ਕਰਕੇ ਫੇਰ ਮੈਂ ਫਟਾਫਟ ਗੇਆ ਵਾਂ। ਬੁੜੀ ਸੈਬ, ਮੱਥਾ ਟੇਕ ਕੇ ਐਨੇ 'ਚ ਅੱਦਾ ਘੰਟਾ ਪੂਰਾ ਈ ਹੋਗੇਆ ਸੀ। ਤੇ ਮੈਂ ਫਿਰ ਦੁਕਾਨ ਤੇ ਵਾਪਿਸ ਆ ਗਿਆ। ਹਾਂਜੀ! ਨਾ ਮੈਂ ਦੁ- ਦੁ ਦੁਪਹਿਰੇ ਜਾਂਨਾ ਨਾ। ਦੋ ਵਜੇ ਬਾਦ।
ਅੱਛਾ ਦੋ ਵਜੇ ਬਾਦ, ਨਵੇਂ ਗੁਰਦੁਆਰੇ ਜਾਂ ਪੁਰਾਣੇ?
ਦੋਨੋ।
ਦੋਨੋ ਚੁਪਹੇਰਾ ਸਾਹਿਬ ਵੀ ਹੁੰਦਾ ਉੱਥੇ।
ਹਾਂਜੀ, ਦੋਨੋ ਸਹਿ ਮੱਥਾ ਟੇਕਣਾ ਨਾ ਮੈਂ, ਤਾਂ ਕਰਕੇ।
ਅਹ ਵੈਸੇ ਚਲੋ ਵਧੀਆ ਗੱਲ ਦੋਨੋ ਸੈਡ ਮੱਥਾ ਟੇਕਣਾ ਚਾਹੀਦਾ, ਦੋਨੋ ਸੈਡ ਹੀ ਮੱਥਾ ਟੇਕਣਾ ਚਾਹੀਦਾ।
ਹਾਂਜੀ।
ਮੈਂ ਤੇ ਮੋਸਟਲੀ ਕੀ ਕਹਿੰਦੇ ਨੇ, ਪੁਰਾਣੇ ਗੁਰਦੁਆਰੇ ਈ ਜਾਂਨੇ ਆ ਨਾ ਸ਼ੁਰੂ ਤੋਂ ਈ। ਨਵੇਂ ਗੁਰਦੁਆਰੇ ਵੈਹੇ, ਜਾਂਨੇ ਆ, ਪਰ ਮੱਥਾ ਟੇਕਣ ਦਾ ਟਾਈਮ ਨੀ ਲੱਗਦਾ ਯਾਰ, ਸੇਵਾ ਸੂਵਾ ਬਾਬਾ ਜੀ ਕਰਵਾਦੇ ਨੇ ਫਿਰ।
ਹਾਂਜੀ, ਸਹੀ ਗੱਲ ਐ, ਹਾਂਜੀ। ਜਾਨਾ ਮੈਂ ਵੀ ਉ ਸੀ ਸੈਡ ਈ, ਮਤਲਬ ਕਿ ਪਹਿਲੇ ਹੈਦੇ ਮੱਥਾ ਟੇਕ ਆ ਪੁਰਾਣੇ ਆਲੇ ਪਾਸੇ। ਫਿਰ ਨਵੇਂ ਆਲੇ ਪਾਸੇ, ਫਿਰ ਟਾਈਮ ਮਿਲਦਾ ਲੰਗਰ ਛੱੱਕ ਪਹਿਲਾਂ ਨਾ ਨੀ ਤੇ ਫਿਰ ਮੈਂ ਵਾਪਸ ਆ ਜਾਨਾ।
ਅੱਛਾ, ਕੰਮ ਦੀ ਛੁੱਟੀ ਹੁੰਦੀ ਐਤਵਾਰ ਯਾਰ?
ਨਈ- ਨਈ ਮੈਂ ਜ ਉੱਥੇ ਲਗਿਆ ਨਾ ਉਹ ਬਾਰ ਜਾਂਦੇ ਨੇ ਨਾ ਅ, ਆਪਣੇ ਗਾਉਂ- ਗਾਉਂ ਜਾਂਦੇ ਨੇ, ਤਾਂ ਕਰਕੇ ਫਿਰ ਛੁੱਟੀ ਨੀ ਹੁੰਦੀ।
ਯਾਰ ਛੁੱਟੀ ਇੱਕ ਤਾਂ ਹੋਣੀ ਚਾਹੀਦੀ, ਬਿਨਾਂ ਛੁੱਟੀ ਤੋਂ ਜ਼ਿੰਦਗੀ ਤਾਂ ਬੋਰ ਹੋ ਜਾਂਦੀ ਕੇ ਹੈ ਨੀ।
ਹਾਂ ਕਿਹਾ ਸੀ ਮੈਂ, ਉਹ ਏਨਾਂ ਨੂੰ ਵੀ ਕੰਮ ਹੁੰਦਾ ਨਾ, ਫਿਰ ਤਾਂ ਕਰਕੇ। ਛੁੱਟੀ ਮੁਸ਼ਕਿਲ ਲਗੀ ਐ।
ਚਲੋ ਕੀ ਕਹਿੰਦੇ ਛੁੱਟੀਆਂ- ਛੁੱਟੀਆਂ ਯਾਨੀ ਕਿ ਇੱਕ -ਅੱਧੀ ਮਹੀਨੇ ਮਿਲਦੀ ਰਹੀ ਵੈਹੇ, ਸੰਡੇ ਛੋੜ ਕੇ। ਵਧੀਆ, ਆਪਣਾ ਇੰਜੋਏ ਵ ਘੁੰਮਣ- ਫਿਰਨ ਨੀ ਗਏ ਕਿਤੇ?
ਨਾ ਜਾ ਅਗਲੇ ਮਹੀਨੇ ਜਾਵਾਂਗਾ।
ਕਿੱਥੇ ਜਾਣਾ ਏ?
ਦਰਬਾਰ ਸਾਹਿਬ ਜਾਵਾਂਗਾ।
ਅੱਛਾ, ਹੇਮਕੂਟ ਸਾਹਿਬ ਨੂੰ ਗਏ ਐਤਕੀ?
ਨਾ, ਐਦਕੀ ਨੀ ਗਿਆ, ਮੈਂ ਸਲਾਹ ਤਾਂ ਹੈਗੀ ਸੀ ਜਾਣ ਦੀ ਪਰ ਜੀਨਾਂ ਨਾਲ ਜਾਣਾ ਸੀ, ਉਹਨਾਂ ਨਾਲ ਕੋਲ ਨਾਲ ਸੀਟ ਨੀ ਹੈਗੀ ਸੀ ਉਹਨਾਂ ਕੋਲ ਨਾ। ਉਹ ਚਾਰ ਬੰਦੇ ਪਹਿਲੇ ਹੀ ਹੈਗੇ ਨੇ ਕਹਿੰਦੇ, ਮੈਂ ਕਿਹਾ ਚੱਲ ਕੋਈ ਨੀ ਅਗਲੀ ਵਾਰੀ ਚੱਲਾਂਗਾ ਫਿਰ।
ਅੱਛਾ। ਪਹਿਲੇ ਤਾਂ ਗਿਆ ਨ ਹੇਮਕੁਟ ਸਾਹਿਬ ਜਾਂ ਹੁਣ ਕਦੇ ਗਿਆ ਨੀ ਪਹਿਲੇ? ਇੱਕ ਵਾਰ ਵੀ ਨੀ ਗਿਆ।
ਨਾ।
ਇੱਕ ਵਾਰੀ ਹੋ ਕੇ ਆਈਂ, ਬੜਾ ਆਨੰਦ ਹੈਗਾ ਯਾਰ।
ਜਾਵਾਂਗਾ।
ਹਾਂ, ਜ਼ਰੂਰ ਵੇਖਣਾ ਪ੍ਰੋਗਰਾਮ। ਆਪਣਾ ਦਰਸ਼ਨ ਕਰਕੇ, ਬੜਾ ਅਨੰਦ ਆਏਗਾ ਤੁਹਾਨੂੰ।
ਸਲਾਹ ਤੇ ਮੈ ਸਲਾਹ ਮੇਰੀ ੲੈਤਕੀ ਵੀ ਹੈਗੀ ਸੀ ਜਾਣ ਦੀ, ਸਲਾਹ ਮੈਂ ਬਣਾਇਆ ਆ ਹਾਂ ਮੰਮੀ ਨੇ ਵੀ ਹਾਂ ਕਰਤੀ, ਮੰਮੀ ਕੈਂਦੀ ਚੱਲੇ ਜਾ, ਅ ਸਾਧਨ ਨੀ ਬਣਿਆ ਨਾ ਮੋ ਸੈਕਲ ਤੇ ਜਾਣਾ ਸੀ, ਜਿਹਨਾਂ ਨਾਲ ਮੈਂ ਜਾਣਾ ਸੀ ਉਹ ਕਹਿੰਦੇ ਮੋਟਰਸੈਕਲਾ ਤੇ ਜਾਣਾ ਅਸੀ। ਬਸ ਉ ਕੇਂਦੇ ਹਾਂਜੀ
ਮੋਟਰਸਾਈਕਲਾਂ ਤੇ ਹੀ ਜਾਂਦੇ ਨੇ ਸਾਰੇ ਯਾਰ, ਮੈਂ ਵੀ ਮੋਟਰਸਾਈਕਲ ਤੇ ਹੋ ਕੇ ਆਇਆ ਸੀ।
ਅੱਛਾ।
ਹੋਰ, ਬੱਸ-ਬੁੱਸ ਤੇ ਜਾਂਦੀ ਨੀ ਨਾ ਹੁਨ।
ਹੂੰ, ਬਸ ਤੇ ਇਥੋਂ ਤੱਕਨ ਜਾਂਦੀ ਨਾ ਰਿਸ਼ੀਕੇਸ਼ ਤੋਂ ਅੱਗੇ ਥੋੜ੍ਹੀ ਕੇੜਾ ਹੈਗਾ
ਰਿਸ਼ੀਕੇਸ਼ ਤੋਂ ਅਗੇ ਹੇਗਾ ਸ਼੍ਰੀਨਗਰ।
ਹਾਂ, ਸ਼੍ਰੀਨਗਰ ਤੱਕ ਜਾਂਦੀ ਉਸ ਤੋਂ ਅੱਗੇ ਫੇਰ ਉਹ ਚੱਲਦੀਆਂ ਕਾਰਾਂ ਚੱਲਦੀਆਂ ਨੇ ਹਨਾ।
ਉਸ ਤੋਂ ਅੱਗੇ ਫੇਰ ਕਾਰਾਂ ਚੱਲਦੀਆਂ ਨੇ। ਕਾਰਾ-ਕੁਰਾ ਕੀ ਉ ਟਰੈਵਲਰ ਹੂੰਦੇ ਜੇੜੇ। ਹਾਂ ਸਿੰਮੋ ਹੋ ਗਿਆ, ਟਰੈਵਲਰ ਹੋ ਗਿਆ।
ਹਾਂਜੀ
ਐ ਹਜੂਰ ਸੈਬ ਨੀ ਗਿਆ ਤੂ।
ਹਜੂਰ ਸੈਬ ਦੀਵਾਲੀ ਤੇ ਸੈਦ ਜਾਵਾਂਗੇ।
ਪੈਲੇ ਗਿਆ ਦੈ।
ਨਾ।
ਕਿਤੇ ਵੀ ਨੀ ਗਿਆ ਯਾਰ ਤੂ ਕੀ ਗੱਲ ਕੰਮ ਈ ਕਰਦਾ ਰੈਨਾ ਏ ਕੀ, ਹੈਂ ਕੰਮ ਕਰਨ ਆਯਾ ਧਰਤੀ ਇਚ।
ਅਰੇ ਮਤਲਬ ਕੀ ਨਾ ਪੇਮੈਂਟ ਇੰਨੀ ਨੀ ੲੈ ਨਾ, ਤਾਂ ਕਰਕੇ ਘੁੰਮਨ- ਫਿਰਨ ਕਟ ਹੀ ਜਾਈਦਾ।
ਦਰਬਾਰ ਸੈਬ, ਘੁੰਮਨ-ਫਿਰਨ ਘੱਟ ਹੀ ਜਾਈਦਾ ਜਾਦਾ ਨੀ ਜਾਂਦਾ ਮੈਂ। ਜਾਨ ਨੀ ਦਿੰਦੇ ਨਾ ਕਾਰ ਦੇ।
ਕੀ ਜਾਦਾ ਛੋਟੀ ਉਮਰ ਏ ਕੀ ਤੇਰੀ।
ਨਈ-ਨਈ, ਨਈ-ਨਈ ਮੈਂ ਤੇ ਹੈਗਾ ਪੱਚੀ ਸਾਲ ਦਾ।
ਚਲੋ ਵਧੀਆ ਗੱਲ ਐ, ਕੌਮ ਫੇਰ ਲੈ ਜਿੰਦਗੀ ਚ ਕੰਮ ਸਾਰੀ ਉਮਰ ਕਰਨਾ ਯਾਰ। ਦਰਸ਼ਨ ਤੇ ਕਰ ਆ, ਅਨੰਦਪੁਰ ਸੈਬ ਵਗੈਰਾ ਉੱਥੇ ਤੇ ਗਿਆ ਹੋਨਾ ੲੈ ਹਾਂ ਫਤਿਹਗੜ੍ਹ ਸੈਬ, ਵਧੀਆ ਏਤਿਹਾਸਿਕ ਗੂਰੁ ਐਥੇ ਤਾਂ ਕੁਮ ਕੇ ਆਣਾ ਚਾਈਦਾ।
ਹੂੰ, ਅਨੰਦਪੁਰ ਸੈਬ ਵੀ ਮੈਂ ਏਕ ਵਾਰੀ ਗਿਆ ਵਾ। ਉਈ ਛੋਟੇ ਹੁੰਦਿਆ, ਉਸ ਤੋਂ ਬਾਦ ਹੁਣ ਜਾਵਾਂਗਾ।
ਮੈਂ ਵੀ ਕਦੀ ਪਲੈਨ ਬਣਾ ਕੇ ਨਾ ਅਨੰਦਪੁਰ ਸੈਬ ਹੋ ਕੇ ਆਵਾਂਗਾ, ਬੋਤ ਟਾਈਮ ਹੋ ਗਿਆ ਯਾਰ ਮੈਂ ਗਿਆ ਈ ਨੀ।
ਹੂੰ।
ਪੈਲੇ ਛੋਟੇ ਹੁੰਦੇ ਗਏ ਸੀ ਫੈਮਿਲੀ ਨਾਲ ਹੁਣ ਨੂੰ ਟੈਮ ਨੀ ਲੱਗ ਰਿਆ ਜਾਵਾਂਗੇ। ਥੋੜਾ ਕੰਮ ਦਾ ਵੀ, ਕੰਮ ਦਾ ਵੀ ਇਸ਼ੂ ਹੁੰਦਾ ਏ ਨਾ, ਛੁੱਟੀਆਂ ਨੀ ਮਿਲਦੀ ਕੰਮ ਤੋਂ ਯਾਰ।
ਅੱਛਾ।
ਹਾਂ, ਇਸ ਕਰਕੇ ਨਾ ਥੋੜਾ ਵੇਖ ਕੇ ਨਿਕਲਨਾ ਪੈਂਦੈ। ਤੁਸੀਂ ਔਨਲਾਈਨ ਹੀ ਵੇਚਦੇ ਹੋ ਕੱਪੜੇ ਹੈ ਨੀ।
ਹਾਂ, ਵੇ ਵੇ ਵੇਚ ਦਿੰਨੇ ਆਂ ਔਨਲਾਈਨ ਵੀ। ਮੈਸਿਜ ਬੰਦੇ ਕਰ ਦਿੰਦੇ ਨੇ। ਔਨਲਾਈਨ ਦੇ ਦੇਨੇ ਆ ਹਾਂਜੀ। ਹਾਂਜੀ-ਹਾਂਜੀ।
ਚਲੋ ਵਧੀਆ ਗੱਲ ਏ ਯਾਰ ਔਨਲਾਈਨ ਨਾਲ ਨਾ ਕੰਮ ਥੋੜ੍ਹਾ ਜਾ ਵੱਡ ਵੱਡੇ ਲੈਵਲ ਤੇ ਹੋ ਜਾਂਦਾ ਨਾ। ਔਫਲਾਈਨ ਇਚ ਤਾਂ ਔਫਲਾਈਨ ਇਚ ਐ ਹੁੰਦਾ ਮਨ ਲੇ ਕੋਈ ਕਸਟਮਰ ਆਏਗਾ, ਗਾਹਕ ਆਏਗਾ ਤੇ ਚੱਲਦਾ ਰਏਗਾ ਕੰਮ ਵੀ ਤਾਂ ਫੇਰ ਔਖਾ ਹੋ ਜੇਗਾ ਕਿਉਂ?
ਹਾਂਜੀ, ਹੁਨ ਵੀ ਅਹ ਹੁਨ ਵੀ ਦੋ ਪਾਰਸਲ ਭੇਜੇ ਸੀ।
ਅੱਛਾ, ਕਿੱਥੇ ਲੋਕਲ ਹੀ ਐ।
ਹਾਂ ਲੋਕਲ ਈ ਯਮਨਾ ਨਗਰ ਅਲੇ ਪਾਸੇ।
ਕੀ ਕੈਂਦੇ ਨੇ ਔਨਲਾਈਨ ਦਾ ਨਾ ਸਕੋਪ ਬੌਤ ਜਆਦਾ ਹੈਗਾ ਹਨਾ।
ਹਾਂਜੀ
ਔਨਲਾਈਨ ਦਾ ਸਕੋਪ ਬੌਤ ਜਆਦਾ ਹੈਗਾ, ਔਨਲਾਈਨ ਈ ਅੱਜ-ਕੱਲ੍ਹ ਸਭ ਕੁਛ ਹੈਗਾ ਜੇੜੇ ਬੰਦੇ ਨੇ ਕੁਛ ਕਰਨਾ ਨਾ ਕਿਉਂਕਿ ਔਨਲਾਈਨ ਈ ਫਿਊਚਰ ਹੈਗਾ ਹੁਨ ਏ ਆਈ ਹੋ ਗਿਆ, ਫਿਊਚਰ ਔਨਲਾਈਨ ਦਾ ਈ ਹੈਗਾ ਬਸ ਇਸ ਤੋਂ ਬਿਨਾਂ ਤਾਂ ਕੋਈ ਫਿਉਚਰ ਹੈ ਈ ਨਈ।
ਹੂੰ
ਜਿੰਨਾ ਹੋ ਸਕੇ ਆਪਣੇ ਕੰਮ ਨੂੰ ਔਨਲਾਈਨ ਕਰ ਦੋ ਯਾਰ ਔਨਲਾਈਨ ਤੇ ਬਿਨਾਂ ਤਾ ਮੈਂ ਕੈਨਾ ਗਰੋਥ ਈ ਨੀ ਹੇਗੀ ਅੱਜ-ਕੱਲ੍ਹ ਹਾਂ ਜੇੜੇ ਬੰ ਜੇ ਮੰਨ ਲੋ ਤੇ ਔਫਲਾਈਨ ਪੰਜ ਗਾਹਕ ਆਨਗੇ, ਨਾ ਔਨਲਾਈਨ ਤੁਆਡੇ ਕੋਲ ਸੱਠ ਗਾਹਕ ਆ ਜਾਨਗੇ।
ਹਾਂਜੀ, ਨਈ -ਨਈ ਕੁਛ ਵੀ ਨਈ।
ਹਾਂ ਔਨਲਾਈਨ ਇਸ ਪਤਾ ਕੀ ਏ ਬਸ ਲੋਕੀ ਜਆਦਾ ਯੂਜ ਕਰਨ ਲੱਗਗੇ ਨਾ ਹਰ ਬੱਚੇ ਕੋਲ ਫੋਨ ਹੈਗੈ। ਇਸ ਕਰਕੇ ਅੱਜ-ਕੱਲ੍ਹ ਔਨਲਾਈਨ ਦਾ ਈ ਯੁੱਗ ਹੈਗਾ ਬਸ ਔਨਲਾਈਨ ਆਪਨਾ ਰੈਗੂਲਰ ਸਿਸਟਮ ਹੈਗਾ।
ਔਨਲਾਈਨ ਦਾ ਐਂਜ ਹੇਗਾ ਓਨੇ ਫੋਨ ਕੀਤਾ ਮੇਰਾ ਪਾਰਸਲ ਬਈ ਮੇਰਾ ਸਮਾਨ ਸੈਡ ਵਿੱਚ ਰੱਖ ਦੋ ਸ਼ਾਮੀ ਆ ਕੇ ਲੈ ਜਾਂਗਾ ਯਾ ਤੁਸੀ ਭਿਜਵਾ ਦੋ।
ਹੋਰ ਔ ਕੀ ਰੇਆ ਐ ਈ ਹੋਰੇਆ ਵੇ।
ਕੋਈ ਸਾਈਟ ਵਗੈਰਾ ਬਣਾਲੋ ਨਾ ਆਪਨੇ ਕੱਪੜੇ -ਕੁੱਪੜੇ ਵੇਚਣ ਦੀ।
ਨਈ ਹੈਗੀ ਐ।
ਚਲੋ ਵਧੀਐ ਥੋੜਾ ਹੋ ਜੇ ਨਾ ਹੋਰ ਜਾਣੀ ਕਿ, ਵਧੀਆ ਤਰੀਕੇ ਨਾਲ ਮਨਾ ਲੋਗੇ ਨਾ। ਤੇ ਤਾਂ ਕਰਕੇ ਹੋਰ ਵਧੀਆ ਤੁਆਡਾ ਸਮਾਨ ਇੱਕ ਗਰੋਥ ਈ ਹੋਏਗੀ ਤੁਆਡੀ। ਤੁਆਡਾ ਮਾਲਕ ਵੀ ਖੁਸ਼ ਹੋਏਗਾ।
ਹਾਂ ਸਈ ਗੱਲ ਏ ਬਣਾਈ ਦੀ ਏ ਭਈਆ ਦੀ ਭਈਆ ਨੇ ਬਣਾਈ ਦੀ ਨਾ ਆਪਣੀ ਆਈ ਡੀ ਬਣਾਈ ਦੀ ਏ। ਉਧਰ ਈ ਓਨਾ ਨੂੰ ਈ ਮੈਸੇਜ ਆਂਦਾ ਉਈਓ ਸੈਜ਼ ਇਚ ਰਖਵਾ ਦੇਂਦੇ ਨੇ। ਤੇ ਫੇਰ ਓ ਖੁਦ ਵੀ ਦੇ ਆਂਦੇ ਨੇ ਤੇ
ਤੇ ਨਵੇਂ-ਨਵੇਂ ਜੇੜੇ ਕੱਪ ਕੱਪੜੇ ਕੁਪੜੇ ਆਦੇ ਨੇਗੇ, ਓ ਔਨਲਾਈਨ ਪਾ ਦੇਂਦੇ ਹੋਣਗੇ ਮੰਨ ਲਓ ਕੋਈ ਨਵਾਂ ਕੋਈ ਆਇਆ ਓ ਕੋਈ ਸੋ ਆਇਆ। ਤੇ ਛੁੱਟੀ ਕਿੰਨੇ ਵਜੇ ਛੁੱਟੀ ਕਿੰਨੇ ਵਜੇ ਕਰਨੈ ਫਿਰ ਤੇ ਸਵੇਰੇ?
ਸਵੇਰੇ ਦਸ ਵਜੇ ਇੱਕ-ਇੱਕ ਘੰ ਇੱਕ ਘੰਟੇ ਦਾ ਲੰਚ ਦੁਪੈਰੇ ਦੋ ਤੋ ਤਿੰਨ।
ਠੀਕ ਏ ਯਾਰ ਉਂ ਅੱਠ ਵਜੇ ਤੱਕ ਛੁ ਕੰਮ ਕਰਦੇ ਰੋ ਕੋਈ ਚੱਕਰ ਨੀ ਹੈਗਾ। ਕੰਮ ਨਾਲ ਈ ਜ਼ਿੰਦਗੀ ਹੈਗੀ, ਬਿਨਾਂ ਕੰਮ ਤੋ ਤਾ ਯਾਰ ਕੋਈ ਪੁੱਛਦਾ ਨੀ ਹੈਗਾ। ਰਿਸਤੇਦਾਰ ਵੀ ਨੀ ਪੁੱਛਦਾ ਕਿਂਓਂ ਵੇਲੇ ਬੈ ਕੇ ਤੇ
ਬਿਨਾਂ ਕੰਮ ਤੋਂ ਗਾਲਾਂ ਵੀ ਪੈਂਦੀਆਂ ਤੇ ਫੇਰ ਘਰ ਬੈਠੇ ਬੋਰ ਵੀ ਹੁੰਦਾ ਬੰਦਾ।
ਹਾਂ ਬਿਨਾਂ ਕੰਮ ਤੇ ਤੇ ਕੋਈ ਇੱਜਤ ਨੀ ਹੈਗੀ ਯਾਰ ਜ਼ਿੰਦਗੀ ਚ ਦੋ ਪੈਹੇ ਕਮਾਏਂਗਾ ਜੇੜੇ ਨਈ ਜਾਣਦੇ ਤਾਨੂੰ ਓ ਵੀ ਬੁਲਾਣਗੇ ਕਿਉਂ।
ਸਈ ਗੱਲ ਐ।
ਇਸ ਲਈ ਕੰਮ ਬੜਾ ਜ਼ਰੂਰੀ ਹੈਗਾ, ਕਦੇ ਵੀ ਕੰਮ ਨੂੰ ਨਾ ਛੱਡੋ। ਕੰਮ ਦਿਲ ਲਗਾ ਕੇ ਕਰੋ ਜਿੰਨਾ ਹੋ ਸਕੇ ਉਨਾ ਆਪਣਾ ਸੌ ਪ੍ਰਸੈਂਟ ਦਿਓ ਤਾਂ ਕਿ ਤੁਆਡਾ ਮ ਪਰਿਵਾਰ ਵੀ ਖੁਸ਼ ਰਏ ਓ ਮਾਲਕ ਵੀ ਖੁਸ਼ ਰਏ ਕਿਓ।
ਹੋਰ
ਚਲੋ ਕੋਈ ਨੀ ਠੀਕ ਫੇਰ ਕੰਮ ਵੱਲ ਧਿਆਨ ਦਓ ਹੈਂ।
ਹਾਂਜੀ ਕੋਈ ਨੀ, ਠੀਕ ਐ।